ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ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
ਬਸ ਵਧੀਆ, ਤੁਸੀਂ ਸੁਣਾਓ
ਹਾਂਜੀ-ਹਾਂਜੀ ਅਸੀਂ ਵੀ ਵਧੀਆ। ਹੋਰ ਤੁਆਡੇ ਘਰ ਸਭ ਠੀਕ ਨੇ ਬੱਚੇ?
ਹਾਂ, ਸਭ ਬੱਚੇ ਵਧੀਆ।
ਹੋਰ, ਕੀ ਕਰ ਰਏ ਸੀਗੇ?
ਬਸ ਸ਼ਾਮ ਦਾ ਟਾਈਮ ਏ, ਦਾਲ ਵਗੈਰਾ ਬਨਾਈ। ਤਿਆਈ ਰੋਟੀ ਤਿਆਰੀ ਕਰਦੇ ਪਏ ਸੀ।
ਅੱਛਾ ਅੱਛਾ ਚਲੋ ਵਧੀਆ ਐ, ਹੋਰ ਮੌਸਮ ਠੀਕ ਏ ਓਧਰ?
ਹਾਂ ਮੌਸਮ ਨੋਰਮਲ ਏ। ਗਰਮੀ ਹਾਂ ਗਰਮੀ ਤੋ ਪੂਰੀ ਹੋਤੀ ਹੈ। ਹਾਂ ਹੈ। ਬਾਰਿਸ਼ ਨਈ ਆ ਰੀ ਉਸਦਾ ਗਰਮੀ ਤਾਂ ਥੋੜੀ ਹੋਈ ਦੀ ਐ।
ਹਾਂਜੀ- ਹਾਂਜੀ। ਹੋਰ ਅਰੇ ਮੈਂ ਤਾਨੂੰ ਤਾਂ ਕੋਲ ਕੀਤੀ ਸੀ ਕਿ ਸਾਡੇ ਘਰ ਨਾ ਗੈਸਟ ਆ ਰੇ ਨੇ। ਤੇ ਹੁਨ ਮੈਨੂੰ ਐ ਸੀਗਾ ਕਿ ਸਨੈਕਸ ਵਗੈਰਾ ਵਿੱਚ ਤੇ ਹੁਨ ਕੁਛ ਨਾ ਕੁਛ ਮੈਂ ਘਰ ਦਾ ਈ ਬਨਾ ਲਾਂ ਬਰਸਾਤੀ ਮੌਸਮ ਐ ਤੇ ਮੈਂ ਕੈ ਰੀ ਸੀਗਾ ਕਿ ਜਾ ਚਲੋ ਐਵੇਂ ਬਜਾਰ ਦਾ ਕੁਛ ਨਾ ਮੰਗਾਈਏ ਤੇ ਘਰ ਈ ਕੁਛ ਬਣਾ ਲਈਏ। ਕਿਉਂਕਿ ਬਜਾਰ ਦੇ ਤਾਨੂੰ ਪਤਾ ਈ ਐ ਅੱਜ ਕੱਲ ਮੌਸਮ ਦੇ ਸਾਬ ਨਾਲ ਫੇਰ ਚੀਜ ਹਾਂਜ ਜੀ ਹਾਂਜੀ ਸਈ ਮਿਲੇ ਨਾ ਮਿਲੇ, ਤੇ ਮੈਂ ਏਕ ਵਾਰ ਨਾ ਤੁਆਡੇ ਥੇ ਓ ਖਾਏ ਸੀ ਸਾਬੂਦਾਨੇ ਦੇ ਵੜੇ ਤੇ ਮੈਂ ਫੇਰ ਸਾਬੂਦਾਨਾ ਰਾਤੀ ਭਿਗੋ ਦਿੱਤਾ ਸੀ, ਪਰ ਮੈਨੂੰ ਅੰਦਾਜ਼ਾ ਨੀ ਆ ਰੇਆ ਕੀ ਤੁਸੀ ਮੈਨੂੰ ਐਕ ਵਾਰ ਦੱਸੇਆ ਸੀ ਕਿ ਸਾਾਬੂਦਾਨੇ ਦੇ ਵਿੱਚ ਵੜੇ ਬਨਾਨ ਲਈ ਆਲੂ ਵੀ ਪੈਂਦੇ ਨੇ।
ਹਾਂ ਆਲੂ ਪੈਂਦੇ ਨ।
ਤੇ ਹੁਨ ਮੈਨੂੰ ਏਕ ਗੱਲ ਦੱਸੋ ਕਿ ਜੋ ਮੈਂ ਏਕੱ ਕਿਲੋ ਸਾਬੂ ਦਾਣਾ ਪਿਗੋਏਆ ਦਾ ਏ। ਤੇ ਓਦੇ ਵਿੱਚ ਕਿੰਨੇ ਕੁ ਆਲੂ ਪਾਵਾਂ?
ਆਲੂ ਬਰਾਬਰ ਈ ਪੈਂਦੇ ਨੇ ਤਾਂ ਈ ਓ ਵੜੇ ਬੰਦੇ ਨੇ। ਤਾਂ ਈ ਪਕੜ ਕਰਦੇ ਨਾ। ਅਊਂ ਤੇ ਹਾਂ। ਵੈਸੇ ਤੇ ਰਲਾ ਕੇ, ਰਲਾ ਕੇ ਵੇਖ ਲੈਨੇ ਆਨਾ ਅਸੀ ਤੇ।
ਅੱਛਾ, ਅੱਛਾ, ਅੱਛਾ ਠੀਕ ਐ- ਠੀਕ ਐ। ਮਤਲਬ ਇੱਕ ਕਿਲੋ ਅੱਛਾ ਤੇ ਫੇਰ ਮਤਲਬ ਐ ਕੇ ਮੈਂ ਥੋੜੇ ਜਾਦਾ ਈ ਆਲੂ ਬਾਲ ਲਵਾਂ।
ਹਾਂ, ਆਲੂ ਤੋ ਜਾਦਾ ਈ ਉਬਾਲ ਲੋ। ਕੇਓਂਕਿ ਨਾ ਸਾਾਬੂਦਾਨਾ ਨਾ ਪਕੜ ਪਕੜ ਆਨਾ ਚੀਦੀ ਚ ਆਲੂ ਦਾਨਾ।
ਠੀਕ ਐ, ਠੀਕ ਐ, ਠੀਕ ਐ ਚਲੋ ਵਧੀਆ ਐ। ਤੇ ਫੇਰ ਮੈਨੂੰ ਦੱਸੋ ਓਦੇ ਚ ਹੋਰ ਕੀ ਕੀ ਪਾਨਾ ਐ?
ਓਦੇ ਵਿੱਚ ਅਸੀਂ ਖੋਪੇ ਦਾ ਬੂਰਾ ਪਾਨੇ ਆਂ। ਪੀਸੇਆ ਹੋਏਆ, ਖੋਪੇ ਗੋਲਾ ਸੁੱਕਾ ਹੁੰਦਾ ਨਾ ਓ ਬੂਰਾ ਮਿਲਦਾ ਬਜਾਰ ਰੇ ਡੀਮੇਟ ਪੂਰਾ ਮਿਲ ਜਾਂਦਾ ਐ ਅਜ ਕਲ ਤੇ। ਹਾਂ ਤੇ ਬੂਰਾ ਪਾ ਲੋ ਤੁਸੀ, ਨਾਲ ਅ ਧਨੀਆ ਹੋ ਗੇਆ, ਕਾਲੀ ਮਰਚ ਵਗੈਰਾ ਜੋ ਮਸਾਲੇ ਬੱਚੇ ਖਾਂਦੇ ਹੋਣ ਤੇ ਹਰੀ ਮਰਚ ਪਾਲੋ। ਚੀਰ ਕੇ ਯਾ ਪੀਸ ਕੇ ਵੀ ਪਾ ਸਕਨੇ ਆਂ। ਚੀਰ ਕੇ ਬੱਚੇ ਖਾ ਲੈਂਦੇ ਨੇ ਜਾਤੀ ਖੀਨਾ ਹੋਵੇ ਚੀਰ ਕੇ ਪਾ ਲੋ, ਨਈ ਤੇ ਤੁਸੀ ਹਲਕੇ ਜੇ ਓਦਾ ਪੇਸਟ ਬਣਾ ਲੋ ਅਦਰਕ ਤੇ ਅਦਰਕ ਉਲਦਾ ਥੋੜਾ ਜਾ ਹਾਂ, ਮੌਸਮ ਦੇ ਅਨੁਕ ਮੌਸਮ ਦੇ ਅਨੁਸਾਰ ਗਰਮੀ ਚ ਅਸੀ ਤਾ ਰੈਨ ਦੋ। ਗਰਮੀ ਚ ਨਾ ਈ ਪਾਓ, ਹਾਂ। ਹਾਂ ਵੈਸੇ ਖਾਸ ਕਰ ਤੇ ਅਸੀ ਖੋਪਰੇ ਬੂਰਾ ਪਾਨੇ ਆਂ ਔਰ ਅ ਅਪਨੇ ਮੂੰਫਲੀ ਦਾਨੇ ਨੂੰ ਸੇਕ ਲੋੋ, ਸੇਕ ਕੇ ਛਿਲਕੇ ਉਤਾਰ ਲੋ ਸਾਰੇ, ਫਿਰ ਮਿਕਸਚਰ ਥੋੜਾ ਪੀਸ ਲੋ।
ਕੱਚੇ ਆਉਂਦੇ ਨੇ ਮੂੰਗਫਲੀ ਦੇ ਦਾਣੇ, ਉਹ ਵਾਲੇ।
ਕੱਚੇ ਦਾਣੇ ਹਾਂ, ਮੂੰਗਫਲੀ ਦੇ ਦਾਣੇ। ਦਾਣੇ ਆਉਂਦੇ ਉਹਨੂੰ ਸੇਕ ਕੇ ਪੀਸ ਲਓ ਮਿਕਸਰ ਵਿੱਚ, ਕਿ ਬੜੇ ਤੋਂ ਬਾਹਰ ਤਲਦੀ ਵ ਬੜੇ ਤੋ ਬੲਰ ਨਾ ਆਣ।
ਅੱਛਾ।
ਹਾਂ ਕਿ ਉਹ ਚ ਮਿਕਸ ਹੋ ਜਾਣ ਉਦਾ ਟੇਸਟ ਬਣਾ ਅੱਛਾ ਆਂਦਾ, ਮੂੰਗਫਲੀ ਰੱਖੋ। ਮਿਕਸ ਰਹਿੰਦਾ ਨਾ, ਬਹੁਤ ਅੱਛਾ ਆਂਦਾ ਏ ਹਾਂ ਦੇਖਾਈ ਤੁਹਾਨੂੰ ਪੂਰਾ ਮਿਕਸ ਕਰ ਲਓ ਐਸਾ ਦਿਸਦਾ ਕਿ ਮੁੱਠੀ ਬਣ ਜਾਏ ਆਪਣੀ, ਪਾਣੀ ਚ ਉਹਦੇ ਚ ਤੇਲ ਹਾਂ ਤੇਲ ਇਚ ਖਿਲਰੇ ਨਾ। ਚਾਟ ਮਸਾਲਾ ਪਾ ਲੋ ਟੇਸਟ ਵਾਸਤੇ ਅੰਦਰ ਪਾਂਣਾ ਏ ਤੇ ਨਹੀਂ ਇਹਦੇ ਅੰਦਰ ਨਹੀਂ ਪਾਂਣਾ ਅਪ ਨੇ ਤੇ ਜਦੋਂ ਖਾਂਦੇ ਹਾਂ ਨਾ ਉਸ ਟਾਈਮ ਤੁਸੀਂ ਹਲਕਾ ਕਾਜ ਉਪਰ ਬੂਹੇ ਤੇ, ਧੂਲ ਹਾਂ ਕਈ ਵਾਰ ਬੱਚੇ ਨਹੀਂ ਵੀ ਖਾਂਦੇ ਵੱਡੇ ਖਾਂਦੇ ਨੇ। ਹਾਂ, ਉ ਅਲਗ ਸਵਾਦ ਆ ਜਾਂਦਾ ਏ। ਹਾਂ ਵੈਸੇ ਤੇ ਹਾਂ ਵੈਸੇ ਆਲੂ ਤੇ ਦਾਣੇ ਪਾਦੋ। ਬੂਰਾ ਪਾ ਲੋੋ, ਹਾਂ।
ਠੀਕ ਹੈ-ਠੀਕ ਹੈ, ਉਹੀ ਨਾ ਬਹੁਤ ਸਵਾਦ ਤੇ ਇਹਦੇ ਨਾਲ ਫਿਰ ਟਮੈ ਟੋ ਸੋਸ ਹੀ ਚੱਲਦੀ ਹੈ ਕੀ ਕੋਈ ਮਤਲਬ ਚਟਨੀ ਵਗੈਰਾ।
ਚਟਨੀ ਦੋ ਹਾਂ ਚਟਨੀ ਦੋਨੋ ਬਣਾ ਸਕਦੇ ਆ ਟਮਾਟੋ ਸੋਸ ਵੀ ਇੱਕ ਦੂਜੀ ਬਣਦੀ ਏ ਵਲੀ। ਜਿਹੜੀ ਆਪਣੇ ਅ ਧਨੀਰ ਦੀ। ਧਨੀਰ, ਟਮਾਟਰ ਦੀ ਹਾਂ ਹਰੀ ਚਟਨੀ ਬਣਾ ਲੋ, ਉ ਤੁਸੀ ਵਿ ਚਾਟ ਹੀ ਬਣਾ ਸਕਦੇ ਹੋ ਚਾਟ ਪ ਜਿੱਦਾਂ ਦਹੀਂ ਭੱਲੇ ਉ ਆਲੂ ਚ ਆਲੂ ਟਿੱਕੀ ਖਾਂਣੇ ਆਪਨ
ਹਾਂਜੀ-ਹਾਂਜੀ।
ਹਾਂ, ਇਹਦੇ ਉੱਪਰ ਤੁਸੀਂ ਇ ਮਤਲਬ ਬੜੇ ਰੱਖ ਕੇ, ਥੋੜਾ ਜਿਹਾ ਦਬਾ ਕੇ। ਉੱਥੇ ਦਹੀਂ ਪਾ ਦੋ, ਦਹੀਂ ਪਾ ਕੇ, ਤੇ ਹਾਂ ਉੱਤੇ ਤੁਸੀਂ ਉ ਪਾ ਦੇ ਬਰੀਕ ਸੇਵੀਆਂ, ਬਿਲਕੁਲ ਬਰੀਕ ਸੇਵੀਆਂ। ਹਾਂ, ਤੁਸੀਂ ਉ ਵੀ ਪਾ ਸਕਦੇ ਹੋ।
ਤੇ ਫੇਰ ਨਾਲ ਆਪਣਾ ਇਮਲੀ ਦੀ ਚਟਨੀ ਪਾ ਲੋ ਤੇ ਹਰੀ ਚਟਨੀ ਪਾਲੋ।
ਚਟਨੀ ਪਾ ਲੋ, ਹਰੀ ਚਟਨੀ ਪਾ ਲੋ ਇਹ ਇਹਦੇ ੳਤੇ ਲਾਲ ਚਟਨੀ ਪੈ ਸਕਦੀ। ਲਾਲ ਚਟਨੀ ਪਾ ਸਕਦੇ ਇਹਦੇ ਵਿੱਚ ਕਈ ਤਰ੍ਹਾਂ ਦੇ ਲਾਲ ਚਟਨੀ ਆਪੈ ਜਾਏਗੀ ਹੋਰ ਟੇਸਟ ਅੱਛਾ ਟੇਸਟ ਬੜਾ ਆਂਦਾ ਇਹਦਾ ਵੀ। ਇੱਕ ਨਵੀਂ ਵਰਾਇਟੀ ਬਣ ਜਾਂਦੀ ਇੱਕ ਪਲੇਟ ਇਚ, ਹਾਂ। ਧਨੀਆਂ ਪਾਲੋ, ਧਨੀਆਂ ਯਦੀ ਅਨਾਰ ਦਾਣੇ, ਅਨਾਰ ਦਾਣੇ ਸਜਾ ਦੋ, ਕੋਈ ਗੇਸਟ ਆਏ ਨੇ ਤੇ। ਅਨਾਰ ਦੇ ਦਾਣੇਹਾ, ਉਹ ਵੀ ਪਾ ਸਕਨੇ ਹਾਂ।
ਵਾਹ ਜੀ ਵਾਹ, ਇਹ ਤਾਂ ਤੁਸੀਂ ਬਹੁਤ ਅੱਛੀ ਡਿਸ਼ ਦੱਸ ਦਿੱਤੀ ਏ।
ਹਾ, ਬਣਾਣਾ ਤੇ ਦਸਨਾ ਕਿਉਂ ਜਿਹੀ ਬਣੀ?
ਹਾਂ ਜ਼ਰੂਰ-ਜ਼ਰੂਰ-ਜ਼ਰੂਰ ਦੱਸਾਂਗੇ ਤੇ ਇੱਕ ਜਿਹੜੀ ਇਹਦੀ ਖਿਚੜੀ ਬਣਾਉਂਦੇ ਨੇ।
ਹਾਂ, ਉਹ ਵੀ ਬਹੁਤ ਸਵਾਦ ਬਣਦੀ ਹੈ, ਉਹਦਾ ਵੀ ਅਲੱਗ ਫਲੇਵਰ ਹੈ।
ਇੱਕ ਵਾਰੀ ਮੈਂ ਬਣਾਈ ਸੀ ਪਰ ਮੇਰੇ ਕੋਲ ਸਹੀ ਨਹੀਂ ਬਣੀ। ਤੁਸੀਂ ਮੈਨੂੰ ਦੱਸੋ ਤੁਸੀਂ ਕਿਸ ਤਰ੍ਹਾਂ ਬਣਾਉਂਦੇ ਹੋ ਤੁਹਾਡੀ ਤੇ ਬਹੁਤ ਅ ਖੀਲੀ-ਖਿਲੀ ਬਣਦੀ ਹੈ।
ਹਾਂ, ਤੇ ਥੋੜਾ ਸਾਬ ਦਾਪਿਉਣ ਦਾ ਤਰੀਕਾ ਹੁੰਦਾ ਨਾ ਵੀ। ਪਾਣੀ ਕਿੰਨਾ ਪਾਣਾ ਕਿੰਨਾ ਨੀ ਪਾਣਾ ਵਿੱਚ।
ਅੱਛਾ।
ਹਾਂ, ਪਹਿਲੇ ਦੋ ਪਾਣੀ ਸਬ ਧੋ ਲੈਂਨੇ ਆ ਅਸੀ
ਅੱਛਾ-ਅੱਛਾ।
ਲੋ, ਤੇ ਉਸ ਤੋਂ ਬਾਅਦ ਲਸਨ ਭਿੰਉਂਨੇ ਆ ਰਾ ਰਾਤੀ ਭਿਓਕੇ ਨਾ ਥੋੜ੍ਹਾ ਜਿਹਾ ਪਾਣੀ ਛੋੜ ਦੋ ਵਿੱਚ, ਅੱਧਾ ਪੋਟੇ ਜਿੰਨਾ, ਹਾਂ। ਕਿਉਕਿ ਸਾਾਬੂਦਾਣਾ ਪਾਣੀ ਪੀਂਦਾ ਐ।
ਅੱਛਾ-ਅੱਛਾ।
ਹਾਂ, ਹਾਂ, ਉਹਨੂੰ ਥੋੜਾ ਪਾਣੀ ਛੋੜ ਕੇ, ਉਸ ਢਕਣ ਢੱਕ ਫਿਰ ਰੱਖ ਤੇ, ਸਵੇਰ ਤੱਕਣ।
ਅੱਛਾ।
ਹਾਂ, ਉਹ ਤੁਸੀਂ ਜ਼ਿਆਦਾ ਪਾਤਾ ਹੋਣਾ ਪਾਣੀ, ਤਾਂ ਉਹ ਗਿੱਲਾ-ਗਿੱਲਾ ਬਣਿਆ ਸੀ, ਹਾਂ, ਜ਼ਿਆਦਾ ਪਾਣੀ ਛੋੜਦੋ ਤਾਂ ਵੀ ਹੋ ਜਾਂਦਾ, ਯਾ ਬਿਲਕੁਲ ਸਵੇਰੇ ਭਿਉਂ ਇੱਕੋ-ਇੱਕ ਦਾਨਾ ਹੋ ਜਾਏਗਾ, ਉੱਠੋਗੇ ਨਾ ਦੇੇਖੋਗੇ ਇੱਕ-ਇੱਕ ਦਾਣਾ ਹੋ ਜਾਏਗਾ, ਦਾਣੇ ਹ ਦਬਾ ਲੈਣਾ ਪਤਾ ਲੱਗ ਜਾਂਦਾ ਕਿ ਹਾਂ ਪੂਰਾ ਹੋ, ਅੱਛੀ ਤਰ੍ਹਾਂ ਪਾਣੀ ਓਦਾ ਸੋਖ ਲਿਆ ਉਹਨੇ। ਹਾਂ, ਅਸੀ ਤੇ ਅਸੀ ਤੇ ਉਰੇ ਹਾਂ, ਆਲੂ ਉਬਾਲ ਲੋ।
ਹਾਂਜੀ।
ਇਹਦੇ ਨਾਲ ਆਲੂ ਪੈਂਦੇ ਨੇ, ਇਹਦੇ'ਚ ਬਹੁਤੇ ਦਾਣੇ ਜ਼ਿਆਦਾ ਬਾਰੀਕ ਨਹੀਂ ਪੈਂਦੇ। ਦ੍ਰਿੜ ਕਰ, ਮਤਲਬ ਕਿ ਦ੍ਰਿੜ ਕਰ, ਦਰੜ ਕਰਲੋ, ਹਰੀਆਂ ਮਰਚਾਂ ਟਮਾਟਰ ਹੋਗਿਆ, ਬਾਰੀਕ ਚੀਰਲੋੋ। ਇਹਦੇ'ਚ ਖਟਾਸ ਵਾਸਤੇ ਨਿੰਬੂ ਪਾ ਸਕਨੇ ਆ।
ਠੀਕ ਐ ਜੀ।
ਹਾ‌ ਉਹਦੇ'ਚ ਹਾਂ ਨੀਮ ਪੱਤੀ ਪਾ, ਮਿੱਠੀ ਨੀਮ ਨੀ ਆਂਦੀ ਅੱਜ-ਕੱਲ
ਹਾਂਜੀ, ਹਾਂਜੀ, ਹਾਂਜੀ।
ਨਹੀ ਤਾ ਤੜਕੇ'ਚ ਤੁਸੀਂ ਉਹ ਵੀ ਪਾਓ, ਬਹੁਤ ਅੱਛਾ ਸਵਾਦ ਉਹਦਾ ਵੀ।
ਠੀਕ ਐ ਜੀ।
ਹਾਂ, ਨਿੰਬੂ ਨਾ ਹੋਵੇ ਤੇ ਨਿੰਬੂ ਸੱਤ ਆਂਦਾ ਐ, ਉਹ ਇੱਕ ਆ ਸਾਡੇ ਹਿੰਦੋ ਦਾ ਮਤਲਬ ਚੱਲਣ ਏ ਨਾ ਇੱਥੋਂ, ਤੇ ਬਹੁਤ ਜ਼ਿਆਦਾ ਕਿ ਜਰਾਵਣ ਵੀ ਪਾਂਦੇ ਨੇ ਵਿੱਚ।
ਹਾਂਜੀ-ਹਾਂਜੀ, ਉੱਧਰ ਦਾ ਤੇ ਟੇਸਟ ਹੀ ਹੈਗਾ ਏ ਨਾ।
ਹਾਂਜੀ?
ਮੈਂ ਕਿਹਾ ਓਧਰ, ਉਸ ਪਾਸੇ ਦਾ ਤੇ ਐਹੀ ਟੇਸਟ ਏ। ਜਿਰਾਮਨ ਤੇ ਵਗੈਰਾ ਸਭ ਕੁਛ ਯੂਜ
ਹਾਂ, ਚਾਰ-ਪੰਜ ਸਾਲ 'ਚ ਜਰਾਵਾ ਨੇ, ਵਧੀਆ ਚੱਲਦਾ ਏ। ਖਿਚੜੀ ਬਸ ਨਾਲ ਬਣ ਜਾਂਦੀ ਏ, ਸਿਰਫ ਆਪਾਂ ਕਿਸੇ ਚੀਜ਼ ਤੜਕਾ ਲਗਾਨੇ ਨਾ ਬਸ ਤੇਲ 'ਚ ਤੇ ਚੀਨੀ ਪਾਦੋ, ਜੀਰਾ ਪਾਦੋ, ਉਸ ਤੋਂ ਬਾਅਦ ਤੁਸੀਂ ਟਮਾਟਰ ਪਾਦੋ, ਟਮਾਟਰ ਹਲਕੇ ਜੇ ਹੋ ਜਾਣ ਦਾਣੇ ਪਾਦੋ, ਛਿਲਕੇ ਹਲਕੇ ਦਰੜ ਕਰ
ਤੇ ਇਹਦੇ ਵਿੱਚ ਪਿਆਜ ਤੇ ਨੀ ਪੈਂਦੇ?
ਨਹੀਂ, ਪਿਆਜ ਬਿਲਕੁਲ ਨੀ ਪੈਂਦੇ ਹਰੀ ਮਿਰਚ ਪੈਂਦੀ ਏ। ਪਿਆਜ ਨੀ ਪੈਂਦੇ, ਅਨ, ਨਹੀਂ ਟਮਾਟਰ ਤੁਸੀ ਪਾਨਾ ਚਾਹੋ ਤੇ ਪਾਓ, ਨਹੀਂ ਤੁਸੀਂ ਸਿਧਾ ਈ ਤਾਵੀ ਚੱਲਜੇਗਾ।
ਤੇ ਨਹੀਂ ਟਮਾਟਰ ਪਾਵਾਂਗੇ ਤੇ ਫੇਰ ਨਿੰਬੂ ਵਗੈਰਾ ਜ਼ਿਆਦਾ ਪਾਲੋੋ।
ਹਾਂ ਨਿੰਬੂ ਤੁਸੀਂ ਬਾਅਦ ਉੱਤੋਂ ਵੀ ਪਾ ਸਕਦੇ ਆ। ਹਲਕੀ ਸ਼ੱਕਰ ਜ਼ਰੂਰ ਪਾਣਾ। ਹਲਕੀ ਸ਼ੱਕਰ ਤੇ ਲਾ ਲੱਗਿਆ। ਲਾਣ ਲੱਗਿਆ ਸੱਕਰ ਜਰੂ ਪਾਣਾ ਥੋੜੀ ਸੀ ਉਹਦਾ ਅਲਗ ਬਹੁਤ ਅੱਛਾ ਟੇਸਟ ਆ ਹਾਂ
ਤੇ ਫਿਰ ਉਹ ਓ ਤੇ ਆਪਣਾ ਫੇਰ ਉਹ ਇੱਕ ਮਤਲਬ ਜਿਸ ਤਰ੍ਹਾਂ ਅਸੀਂ ਟਮਾਟਰ ਵੀ ਪਾ ਦਾਗੇ। ਆਲੂ ਵੀ ਪਾ ਦਾਗੇ ਤੇ ਫਿਰ ਫੇਰ ਇਸ ਤਰ੍ਹਾਂ ਹੀ ਚਿਪ ਚਿਪੀ ਬਣ ਜਾਏਗੀ।
ਨਹੀਂ - ਨਹੀਂ ਤੁਸੀਂ ਆਲੂ ਬਾਅਦ ਚ ਪਾਂਦੇ ਆ ਪਹਿਲੇ ਨੀ ਪਾਂਦੇ।
ਅੱਛਾ
ਵੈਸੇ ਅਜ ਕੱਲ ਕਰਨੇ ਆ। ਇੱਕ ਭਾਂਡੇ ਤੁਸੀਂ ਥੱਲੇ ਨਮਕ ਰਲਾ ਲਓ, ਲਾਲ ਮਿਰਚ, ਕਾਲੀ ਮਿਰਚ ਭਾਂਡੇ ਥਲੇ ਪਹਲੇ ਰਲਾ ਲੋ
ਅੱਛਾ
ਹਾਂ ਰਲਾ ਲੋ ਇਨ੍ਹਾਂ ਵਿੱਚੀ ਖੰਡ ਪਾ ਦੋ ਵਿਚੀ ਨਿੰਬੂ ਪਾ ਕੇ ਨਿਚੋੜ ਦੇਵੋ। ਹੈ ਨਾ ਹਾਂ ਇਹ ਤੜਕਾ ਨਾ ਤੜਕਾ ਟਮਾਟਰ ਨੂੰ ਤੜਕਾ ਲਾਓਗੇ ਉਪਰ ਉਹ ਥੱਲੇ, ਹਾਂ ਠੰਡੇ ਭਾਂਡੇ ਚ ਈ ਪਾ ਦੋ ਸਾਬੂਦਾਣੇ 'ਚ ਇਹਨੂੰ ਖਰੀ ਤਰਾਂ ਰਲਾ ਲੋ ਖਰੀ ਤਰਾਂ ਰਲਾ ਲੋ ਹਨਾ ਤੇ ਫਿਰ ਉੱਥੇ ਈ ਫਿਰ ਆਲੂ ਪਾ ਲੋ ਮੇਸ਼ ਕਰਕੇ ਹਲਕੇ ਹਲਕੇ
ਠੀਕ ਏ ਜੀ
ਕਈ ਲੋਕ ਪਾਂਦੇ ਨੇ ਮੋਟੇ- ਮੋਟੇ ਆਲੂ ਮੋਟ ਤੇ ਆਲੂ ਬੱਚੇ ਕੱਢ ਕੇ ਬਾਹਰ ਸੁੱਟ ਦਿੰਦੇ ਨੇ ਹਨਾ ਕੋਈ ਨੀ ਖਾਂਦੇ। ਤੇ ਇਹ ਬਸ ਇਵੇਂ ਹਲਕਾ ਜਿਆ ਮੇਸ਼ ਕਰਕੇ ਪਾ ਦੋ। ਤੇ ਉਹ ਗਲ ਜਾਣਗੇ ਨਾ। ਤੇ ਤੇ ਤੁਸੀਂ ਫਿਰ ਓਨ ਥੱਲੇ ਵੱਡਾ ਪਤੀਲਾ ਪਾਣੀ ਰੱਖੋ ਉਹਦੇ ਉੱਪਰ ਤੁਸੀਂ ਰੱਖ ਦੋ ਸਾਬੂ ਦਾਨਾ ਪੂਰਾ ਮਿਕਸ ਕਰਕੇ
ਅੱਛਾ, ਬਸ ਜਿਸ ਤਰ੍ਹਾਂ ਉਹ ਹਲਕੀ ਜੀ ਸਟੀਮ ਦੇ ਵਿੱਚ ਹੁੰਦਾ ਰਹੇ ਪਾਣੀ ਗਰਮ ਹੋਏਗਾ ਤੇ ਉਹਦੇ ਵਿੱਚ
ਹਾਂ ਡਾਇਰੈਕਟ ਕੜਾਹੀ ਗਰਮ ਵਿੱਚ ਪਾਵਾਂਗੇ ਤੋ ਥੋੜ੍ਹਾ ਕਈ ਵਾਰੀ ਪਾਣੀ ਛੋੜ ਦਿੰਦੇ ਆਲੂ ਵੀ ਚਿਪ - ਚਿਪ ਆ ਜਾਂਦਾ ਨਾ, ਚਿਪ ਚਿਪਾ ਫਿਰ ਨੀ ਹੋਏਗਾ।
ਅੱਛਾ, ਏਹ ਤੁਸੀਂ ਬਹੁਤ ਅੱਛਾ ਤਰੀਕਾ ਦੱਸਿਆ।
ਅਸਟੀਮ ਵਿੱਚ ਪਿਆ ਰਏਗਾ ਇਥੇ ਸਾਰਾ ਦਿਨ ਗਰਮ ਰਏਗਾ।
ਹਾਂਜੀ- ਹਾਂਜੀ
ਹਨਾ, ਏਹ ਸਾਬੂਦਾਨਾ ਗਰਮ ਰਏਗਾ ਦੂਜਾ ਤੁਸੀ ਸ ਸਟੀਮ ਦੇ ਨਾਲ ਉਹ ਕੀ ਕਹਿੰਦੇ ਉਹ ਇਕੱਠਾ ਵੀ ਨੀ ਹੋਏਗਾ। ਧਨੀਆ ਪਾ ਲੋ ਤੇ ਨਾਲ ਧਨੀਆ ਪਾ ਲੋ
ਤਾਂ ਈ ਤੁਹਾਡਾ ਇੱਕ ਦਾਣਾ ਬਣਦਾ ਸਾਬੂ ਦਾਣੇ ਦਾ
ਹਾਂ- ਹਾਂ ਏਹ ਤੁਸੀਂ ਉੰਝ ਗਿੱਲਾ ਈ ਖਾਣਾ ਚਾਹੁੰਦੇ ਓ ਤੁਸੀਂ ਕੜ੍ਹਾਈ 'ਚ ਰਖਾ ਸਕਦੇ ਓ ਗਰਮ
ਅੱਛਾ -ਅੱਛਾ
ਜ ਜੋ ਪਹਿਲੇ ਕੜਾਈ ਗਰਮ ਹੁੰਦੀ ਏ ਨਾ ਉਹ ਸਾਬੂਦਾਨਾ ਪਾਂਨੇ ਆ ਆਪਾ ਨੂੰ ਉਹ ਫਿਰ ਹਨਾ ਹਾਂ ਉਹ ਕੜਾਈ ਨੂੰ ਪਕੜ ਲੈਂਦਾ ਹਾਂ, ਪਕੜ ਲੈਂਦਾ। ਆਲੂ ਪਾਵਾਂਗੇ ਜਰੂਰ ਉਹ ਪਕੜ ਲਏਗਾ, ਇਸ ਕਰਕੇ ਗਰਮ ਗਰਮ ਕੜਾਈ ਚ ਸਾਬੂਦਾਨਾਂ ਨਹੀਂ ਪਾਣਾ ਚਾਹੀਦਾ।
ਅੱਛਾ।
ਹਾਂ, ਥੱਲੇ ਦੂਜੇ ਭਾਂਡੇ ਚ ਅੱਛਾ, ਜਿਸ ਭਾਂਡੇ ਚ ਸਾਬ ਦਾ ਹੁੰਦਾ ਨਾ, ਉਸ 'ਚ ਪਾਕੇ ਬਣਾ ਲੋ ਪਹਿਲੇ ੳਹਨੂੰ।
ਅੱਛਾ -ਅੱਛਾ ਚਲੋ।
ਸਟੀਮ ਚ ਕਰ ਲਓ, ਕਿਉਂਕਿ ਜਿਸ ਟਾਈਮ ਕੋਈ ਆਦਾਂ ਤਾਂ ਸਿਮ ਤੇ ਪਿਆ ਰਵੇ। ਆਉਂਦੇ ਜਾਂਦੇ, ਉਸ ਹਾਂ ਦੇਈ ਜਾਓ। ਬਾਰ ਬਾਰ ਗਰਮ ਕਰ ਲੋ, ਫਿਰ ਏ ਮਤਲਬ ਦਿਕਤ ਨਹੀਂ ਆਦੀ ਤੁਹਾਨੂੰ, ਹਾਂ।
ਚਾਲੋ।
ਇਹ ਚੀਜ਼ ਆਪਾਂ ਬਣਾ ਕੇ ਟਾਈਮ ਪਹਿਲੇ ਵੀ ਰੱਖ ਸਕਨੇ ਆਂ, ਹਾਂ ਠੀਕ ਹੈ। ਠੀਕ ਹੈ ਜੀ।
ਹੁਣ ਮੈਂ ਬਣਾਵਾਂਗੀ, ਤੁਹਾਨੂੰ ਜ਼ਰੂਰ ਦੱਸਾਂਗੀ ਕਿਸ ਤਰ੍ਹਾਂ ਬਣਿਆ।।
ਹਾਂ ਜ਼ਰੂਰ ਜ਼ਰੂਰ
ਹਾਂਜੀ ਚਲੋ ਠੀਕ ਹੈ ਜੀ ਹਾਂਜੀ। ਓਕੇ ਜੀ ਸਸ਼ਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ।
ਹੂਮਮ ਹਮ ਵੇ